ਹੈਲੋ, ਸਸ ਸ੍ਰੀ ਕਾਲ ਜੀ। ਮੈਂ ਵਦੀਆ ਤੁਸੀਂ ਸੁਨਾਓ, ਤੁਸੀ ਸੁਨਾਓ, ਠੀਕ ਓ? ਘਾਰ ਸਬ ਠੀਕ ਤੁਆਡੇ? ਘਰ ਸਬ ਠੀਕ ਤੁਆਡੇ?
ਹਾਂਜੀ
ਹਾਂਜੀ, ਹੋਰ ਕੀ ਕਰ ਰਏ ਸੀ?
ਮੈਂ ਬਸ ਬੈਠੇਆਂ ਦਸੀ ਮੈਂ ਸੋਚਦੀ ਵੀ ਅੱਜ-ਕਲ ਟੈਕਨੋਲਜੀ ਕਿੰਨੀ ਆ ਚੁੱਕੀ ਐ। ਕਿੰਨੀ ਵੱਧ ਚੁੱਕੀ ਐ।
ਸਈ ਗੱਲ ਐ ਟੈਕਨੋਲਜੀ ਬੌਤ ਅੱਗੇ ਵੱਧ ਚੁੱਕੀ ਐ, ਅੱਜ- ਕੱਲ ਤੁਸੀਂ ਸੋਚ ਵੀ ਨੀਂ ਸਕ ਦੇ, ਬੰਦੇ ਮਤਲਬ ਆਪਨੇ ਹੱਥ ਨਾਲ ਧੋਂਦੇ ਸੀ। ਐਟੋਕਮੈਟਿਕ ਮਸ਼ੀਨ ਆ ਗਈ, ਫਿਰ ਹਲਕੇ -ਹਲਕੇ ਦੇਖੇਆ ਤੇ ਆਟੋਮੈਟਿਕ ਮਸ਼ੀਨ ਆ ਗਈ। ਤੇ ਓ ਪੈਲੇ ਬੰਦੇ ਪਾਨੀ ਕ, ਕੂਹ ਚ ਪੀਂਦੇ ਸੀ, ਫੇਰ ਘੜੇਆਂ ਤੇ ਆਏ ਘੜੇਆਂ ਤੋਂ ਹੁਨ ਫਰਿੱਜ ਤੇ ਆ ਗਏ।
ਤੇਸੂਰੀ ਫਾਏਰ ਤੇ ਆ ਗਏ ਨੇ।
ਹਾਂਜੀ, ਹੁਨ ਪਿਓਰੀਫਾਏਰ ਤੇ ਆ ਗਏ ਨੇ, ਬਿਲਕੁਲ- ਬਿਲਕੁ ਸਈ ਗੱਲ। ਟੈਕਨੋਲਜੀ ਬੌਤ ਅੱਗੇ ਵੱਧ ਗੀ ਦੇਖੋ ਪੈਲੇ ਕੀ ਹੁੰਦਾ ਸੀ, ਪੈਲੇ ਕਿਸੀ ਨੂੰ ਫੋਨ ਕਰਨਾ, ਚਿੱਠੀ ਭੇਜਨੀ ਹੁੰਦੀ ਸੀ ਪਰ ਚਿੱ ਚਿੱਠੀ ਲਿਖਨੀ ਹੁੰਦੀ ਸੀ, ਫੇਰ ਪੋਂਚਦੀ ਸੀ, ਤੇ ਬੌਤ ਟੈਮ ਲੱਗਦਾ ਸੀ। ਹੁਨ ਤੁਸੀਂ ਕਿਸੇ ਨਾਲ ਗੱਲ ਕਰਨੀ, ਓਨੂੰ ਫੋਨ ਕਰ ਦੋ, ਮੈਸੇਜ ਕਰੋ, ਓਨੂੰ ਐਸ -ਐਮ -ਐਸ ਕਰਦੋ, ਓਨੂੰ ਵਟਸ ਫੇਰ ਵੀਡੀਓ ਕਾੱਲ ਤੁਸੀਂ ਲਾ ਲੋ ਓਨੂੰ। ਦੇਖੋ ਬੜੀ ਸਹੂਲੀਅਤ ਹੋ ਗਈ ਐ, ਪੈਲੇ ਨਾਲੋਂ ਨਾ ਉਂਜ ਪੈਲੇ ਦੇ ਲੋਕ ਸਾਨੂੰ ਦੱਸਦੇ ਪੈਲੇ ਕਿੰਨੀ ਮੁਸ਼ਕਲਾਂ ਹੁੰਦੀਆ ਸੀ, ਪੈਲੇ ਕੀ ਪੈਡ ਫੋਨ ਹੁੰਦੇ ਸਨ, ਤੇ ਹੁਨ ਦੇਖੋ ਟੱਚ ਵਾਲੇ ਫੋਨ ਆ ਗਏ ਨੇ।
ਹੂੰ
ਏਨਾ ਟੈਮ ਚੇਂਜ ਹੋ ਗੇਆ, ਦੇਖੋ ਬੌਤ ਜਾਦਾ ਟੈਮ ਪੈਲੇ ਬੰਦਾ ਸੋਚਦਾ ਸੀ, ਪੱਖਾ ਲਾਈਏ ਛੱਤ ਵਾਲੇ ਪੱ ਖੇ, ਹੁੰਦੇ ਸਨ ਫੇਰ ਟੇਬਲ ਫੈਨ, ਫੇਰ ਕੂਲਰ ਤੇ ਹੁਨ ਪਲਾਸਟਿਕ ਵਾਲੇ ਕੂਲਰ ਆਨ ਲੱਗ ਗਏ ਨਿੱਕੇ- ਨਿੱਕੇ ਤੁਸੀ ਕਿਧਰੇ ਵੀ ਰੱਖ ਲਓ ਓਨੂੰ
ਹੁਨ ਤੇ ਕੂਲ ਪੱਖੀਆਂ ਵਿੱਚ ਬੱਤੀਆਂ ਲੱਗੀਆਂ ਹੋਈ ਨੇ ਫਿੱਟ
ਬਿਲਕੁਲ -ਬਿਲਕੁਲ ਸਈ ਗੱਲ ਏ ਬੱਤੀ- ਪੱਖਾ ਇੱਕੋ ਲੱਗ ਜਾਂਦਾ ਹੁਨ ਤੇ
ਅੰ
ਦੇਖੋ ਟੈਮ-ਟੈਮ ਦੀ ਗੱਲ ਟੈਮ ਲੇਕਿਨ ਟੈਕਨੋਲਜੀ ਬੌਤ ਜਾਦਾ ਅੱਗੇ ਵਧਦੀ ਪਈ ਅੱਜ-ਕੱਲ ਦੇ ਟੈਮ ਤੇ ਪੁਰਾਨੇ ਜਮਾਨੇ ਦੇ ਲੋਗ ਜਾ ਹੁਨ ਲੋਕ ਪੁਰਾਨੇ ਜਮਾਨੇ ਚੀਜਾਂ ਬੌਤ ਜਾਦਾ ਵੈਸੇ ਸਨ, ਲੇਕਿਨ ਹੁਨ ਜੋ ਚੀਜਾਂ ਨੇ ਬੌਤ ਜਾਦਾ ਅਪਡੇਟ ਹੋ ਗਈਆਂ ਨੇ। ਤੁਸੀ ਜਨਰੇਸ਼ਨ ਲੈ ਲਓ, ਅੱਜ ਜਨਰੇਸ਼ਨ ਵੀ ਇਤਨੀ ਤੇਜ ਐ ਅੱਜ ਦੀ ਤੇ ਫੇ ਚੀਜਾਂ ਤੇ ਕਿੱਥੇ ਈ ਗੱਲ ਕਰੀਏ ਅਸੀ। ਹੁਨ ਦੇ ਕਈ ਦੇਸਾਂ ਵਿਦੇਸ਼ਾਂ 'ਚ ਰਬੋਟ ਆ ਗਏ ਨੇ, ਰਬੋਟ ਖ਼ਾਨਾ ਸਰਵ ਕਰਦੇ ਨੇ ਬੰਦੇਆਂ ਨੂੰ ਹੋਟਲਾਂ 'ਚ ਟੈਕਨੋਲਜੀ ਇਤਨੀ ਜੀ ਓਈ ਗੱਲ ਟੈਕਨੋਲਜੀ ਆਪਨੀ ਇਤਨੀ ਜਾਦਾ ਅੱਗੇ ਵੱਧ ਚੁੱਕੀ ਏ ਇਤਨੀ ਸਹੂਲੀਅਤ ਹੋ ਗਈ ਦੇਖੋ ਆਪਾਂ ਟੈ ਸਾਡੇ ਕੋਲ ਮੋਬਾਈਲ ਏ ਦੇਖੋ ਕਿੰਨਾ ਨਿੱਕਾ ਜਿੰਨਾ ਫੋਨ ਐ, ਅਸੀਂ ਕਿਸੇ ਨੂੰ ਵਿਦੇਸ਼ ਚ ਵੀ ਫੋਨ ਲਾ ਸਕਦੇ ਆ। ਅਸੀਂ ਉਨ੍ਹਾਂ ਗੱਲ ਕਰ ਸਕਦੇ ਆ, ਵੀਡੀਓ ਕੋਲ ਕਰ ਸਕਦੇ ਆ, ਅਸੀਂ ਓਨੂੰ ਵੀਡੀਓ- ਵੋਇਸ ਕੋਲ ਕਰ ਸਕਦੇ ਆ, ਅਸੀਂ ਹਾਲ-ਚਾਲ ਪੁੱਛ ਸਕਦੇ ਆ। ਅਸੀਂ ਅਪਣਾ ਘੜ ਬੈਠੇ -ਬੈਠੇ ਬਾਅਰ ਦਾ ਵੈਦਰ ਚੈੱਕ ਕਰ ਸਕਦੇ ਆ, ਅਪਣੀ ਟਿਕਟ ਬੁੱਕ ਕਰ ਸਕਦੇ ਆ ਘਰ ਬੈ ਠੇ -ਬੈਠੇ ਸਾਨੂੰ ਬਾਆਰ ਜਾਨ ਦੀ ਲੋੜ ਈ ਨੀ ਹੈਗੀ।
ਐ ਕੈ ਰੇ ਓ ਸਾਡੇ ਐਧਰ ਨਾ ਟੈਕਨੋਲੋਜੀ ਇਤਨੀ ਹੋ ਚੁੱਕੀ ਐ ਰਾਈਸ- ਕੁੂਕਰ, ਇੰਡਕਸ਼ਨ, ਵਾਸ਼ਿੰਗ ਮਸ਼ੀਨਾਂ, ਮਿਕਸੀ ਗ੍ਰਾਇੰਡਰ, ਜੂਸਰ ਮਸ਼ੀ ਮਸ਼ੀਨ, ਬਲੈਂਡਰ, ਕੂਲਰ, ਏਸੀ, ਦੇਖੋ ਪੈਲੇ ਨਿੱਕਾ, ਏਕ ਬੰਦੇ ਨੇ ਨਿੱਕਾ ਜਿਆ ਫ਼ੋਨ ਬਣਾਇਆ ਬਟਨਾ ਵਾਲਾ। ਓ ਦੂਜੇ ਨੇ ਹੋਰ ਟੈਕਨੋਲਜੀ ਲਾਈ ਟੈਕਨੋ ਕਿਤਨੇ-ਕਿਤਨੇ ਮੈਂਗੇ ਫੋਨ, ਤੇ ਕਿਤਨੇ-ਕਿਤਨੇ ਫੋਨ ਆ ਰੇ ਨੇ। ਅਗਰ ਓ ਬੰਦਾ ਫੋਨ ਨਾ ਬਣਾਂਦਾ ਹੋਰ ਫੋਨ ਆਂਦੇ, ਨਈ ਆਂਦੇ ਨਾ।
ਬਿਲਕੁਲ- ਬਿਲਕੁਲ।
ਟੈਕਨੋਲੋਜੀ ਲਾਈ ਪਰ ਉਦੇ ਤੋਂ ਅਲਾਵਾ ਹੋਰ ਲੋਕਾਂ ਨੇ ਕਿਤਨੀ, ਕਿਤਨੀ ਟੈਕਨੋਲੋਜੀ ਲਾਈ।
ਜੇ ਸਭ ਅੱਗੇ ਅਪਡੇਟ ਕਰਦੇ ਗਏ ਨਾ ਏਕ ਚੀਜ਼ ਨੂੰ, ਅਗਰ ਏਕ ਨਿੱਕੀ ਚੀਜ਼ ਹੇ ਤੇ ਸਭ ਨੇ ਅਪਡੇਟ ਕਰ-ਕਰ ਕੇ, ਕਰ- ਕਰ ਕੇ, ਉਨੂੰ ਕਾਫੀ ਅੱਗੇ ਪਹੁੰਚਾ ਦਿੱਤੈ।
ਬਿਲਕੁਲ ਜੀ ਬਿਲਕੁਲ।
ਦੇਖੋ ਪੈਲਾਂ ਆਇਰਨ ਹੁੰਦੀ ਸੀ ਕੱਪੜੇ ਪ੍ਰੈਸ ਕਰਨ ਅਲੀ, ਹੁਨ ਓ ਆ ਗਈ ਐ ਸਟੈਂਡ ਵਾਲੀ, ਸਟੀਮ ਵਾਲੀ ਆਇਰਨ ਆਨ ਲੱਗ ਗਈ ਐ ਹੁਣ।
ਪਤੈ ਅੱਜ ਕੱਲ ਕੀ ਹੁੰਦੇ ਨੇ, ਪੈਲੇ ਲੋਕੀ ਕੀ ਕਰਦੇ ਸੀ ਕਿ ਮਤਲਬ ਕਿ ਚੱਲ ਮਸਾਲੇ ਕੁੱਟਨੇ ਘੰਟਾ-ਘੰਟਾ, ਦੋ- ਦੋ ਘੰਟੇ ਲਾ ਕੇ ਓ ਮਿਰਚਾਂ ਲੱਗਨੀਆਂ ਅੱਖਾਂ ਚ ਮਸਾਲੇ, ਮੂਅ ਤੇ, ਨੱਕ ਤੇ ਲੱਗਨੇ ਓ ਸਾਨੂੰ ਛਿੱਕਾ ਆਨੀਆਂ, ਮਿਕਸੀ ਚ ਪੀਸੋ ਪੰਜ ਮਿੰਟ ਚ ਕੰਮ ਹੋ ਜਾਂਦੈ।
ਬਿਲਕੁਲ ਸਈ ਗੱਲ ਐ, ਦੇਖੋ ਹੁਣ ਆਪਾਂ ਗੱਲ ਕਰੇ ਦੇ ਆ ਤੇ ਸਾਗ ਵੇਖੋ, ਸਾਗ ਜੋ ਰਿੜਕਣ ਵਾਲਾ ਹੁੰਦਾ ਬੰਦਾ ਪੈਲਾਂ ਸਾਗ ਰਿੜਕਦਾ ਸੀ ਤੇ ਓਨ ਫੇਰ ਕਿੰਨਾ ਟੈਮ ਲੱਗਦਾ ਸੀ ਰਿੜਕਦੇ ਹੋਏ, ਤੇ ਹੁਨ ਤੁਸੀਂ ਗ੍ਰਾਇੰਡਰ ਚ ਰਿੜਕ ਲਓ ਓਨੂੰ।
ਓਹੀ ਤਾਂ ਮੈਂ ਕੈ ਰੀ ਇਲੈਕਟ੍ਰੋਨਿਕ ਵਾਲੀ ਗ੍ਰਾਇੰਡਰ ਆ ਗਈ ਏ ਨਾ ਅੱਜ ਕ
ਬਿਲਕੁਲ, ਓਹੀ ਤੇ।
ਹਾਂਜੀ।
ਓਹ ਹੱਥ ਵਾਲਾ ਜੋ ਹੁੰਦਾ ਗੁਮਾਨ ਵਾਲਾ ਲੱਕੜ ਦਾ ਆਂਦਾ ਸੀ ਪੈਲੇ, ਤੇ ਹੁਨ ਤੁਸੀਂ ਵੇ ਇਲੈਕਟ੍ਰੋਨਿਕ ਵਾਲਾ ਆ ਗਿਆ ਏ ਓ, ਬਟਨ ਦਬਾਓ ਤੇ ਅਪਣੇ ਆਪ ਘੁੰਮਦਾ ਏ ਓ।
ਓਹੀ ਤਾ ਮੈਕੋਨੀ, ਏਕ ਤੋ ਏਕ ਆ ਚੁੱਕੀ ਐ ਅੱਜ ਕੱਲ।
ਹਾਂਜੀ- ਹਾਂਜੀ, ਦੇਖੋ ਬਿਲਕੁਲ ਸਈ ਗੱਲ ਐ ਦੇਖੋ। ਬਿਲਕੁਲ ਸਈ ਗੱਲ ਐ ਦੇਖੋ, ਅਪਣਾ ਟਾਈਮ ਦੇ ਦੇਖੋ ਟਾਈਮ ਨਾਲ ਨਾ ਬੰਦਾ ਅਪਡੇਟ ਹੁੰਦਾ ਹੀ ਹੁੰਦਾ।
ਬਿਲਕੁਲ ਜੀ ਬਿਲਕੁਲ, ਹੋਣਾ ਚਾਈਦਾ ਏ ਅਗਰ ਓ ਨਈ ਹੋਏਗਾ ਤੇ ਪਿੱਛੇ ਰੈ ਜਾਏਗਾ।
ਬਿਲਕੁਲ-ਬਿਲਕੁਲ।
ਅੱਗੇ ਓਦੇ ਲਈ ਤਾਂਨੂੰ ਅਪਡੇਟ ਹੋਨਾ ਹੀ ਪਏਗਾ ਨਾ।
ਹੁਨ ਕਈ ਲੋਗ ਬਿਨਾ ਅਪਡੇਟ ਹੋਏ ਖੁਸ਼ ਨੇ, ਕੈਂਦੇ ਨੇ ਅਸੀਂ ਏਦਾਂ ਈ ਠੀਕ ਆ ਲੇਕਿਨ ਓ ਅਜੀਬ ਲੱਗਦੈ ਨਾ।
ਬਿਲਕੁਲ-ਬਿਲਕੁਲ।
ਓਨਾਂ ਨੂੰ ਅਕਲ ਤੇ ਦੇਖੋ ਨਾਲ ਵੱਲ ਨੂੰ ਅਕਲ ਹੁੰਦੀ ਨੀ, ਹੁਨ ਜੋ ਉਦੋਂ ਨਾਲ ਰੈਂਦਾ ਬੰਦਾ ਉਨੂੰ ਪਤਾ ਹੁੰਦਾ। ਹੁਣ ਅਸੀਂ, ਜਨਰੇਸ਼ਨ ਬਹੁਤ ਚੇਂਜ ਹੋ ਚੁੱਕੀ ਐ ਬੰਦੇ ਨੂੰ ਅਪਨੇ ਆਪ ਨੂੰ ਚੇਂਜ ਕਰਨਾ ਚਾਈਦੈ।
ਕਰਨਾ ਚਾਈਦੈ ਨੀ, ਕਰਨਾ ਪੈਂਦਾ ਏ ਅਪਨੇ ਆਪ ਨੂੰ ਚੇਂਜ ਜਨਰੇਸ਼ਨ ਨੂੰ ਦੇਖ ਕਰ। ਜੇ ਅਸੀਂ ਓ ਦੁਨੀਆਂ ਚ ਜੀਨਾ ਐ ਨਾ ਜੇੜੀ ਅੱਜ ਕੱਲ ਟੈਕਨਲਜੀ ਦੁਨੀਆਂ ਹੈਗੀ ਹੈ। ਸਾਨੂੰ ਚੇਂਜ ਕਰਨਾ ਪੈਣਾ ਏਆ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਓ। ਟਾਈਮ ਬੜਾ ਚੇਂਜ ਹੋ ਗਿਆ ਅੱਜ-ਕੱਲ੍ਹ ਟਾਈਮ ਦੇ ਨਾਲ-ਨਾਲ ਇਨਸਾਨ ਨੂੰ ਵੀ ਚੇਂਜ ਹੋਣਾ ਪੈਂਦੈ।
ਬਿਲਕੁਲ-ਬਿਲਕੁਲ, ਉਹ ਤਾਂ ਹੈ ਈ ਐ। ਇਹ ਤੁਹਾਡੇ ਬੱਚੇ ਤੁਹਾਨੂੰ ਪਰੇਸ਼ਾਨ ਕਰ ਰੇ ਐ।
ਦੋ ਬੱਚੇ ਇਕੱਠੇ ਹੁੰਦੇ ਨਾ ਲੜਨ-ਮਰਨ ਲੱਗ ਜਾਂਦੇ ਨੇ, ਮੋੜ ਜੋ ਯਾਰ।
ਤਾਡੇ ਘਰ ਬੱਚੇ ਬੜਾ ਪਰੇਸ਼ਾਨ ਕਰਦੇ ਨੇ?
ਸਾਡੇ ਘਰ ਦੋ ਬੱਚੇ ਇਕੱਠੇ ਹੋ ਜਾਂਦੇ ਨੇ ਲੜਨ- ਲੜਨ ਲੱਗ ਜਾਂਦੇ ਨੇ ਆਪਸ ਵਿੱਚ।
ਕੁੱਟਿਆ ਕਰੋ ਦੋਵਾਂ ਨੂੰ ਰੱਖ ਕੇ।
ਕੁੱਟਿਆ ਕਰੋ, ਇੱਕ ਮਾੜਾ ਹੱਥ ਲਾਇਆ ਮਗਰ ਹੀ ਪੈ ਜਾਗਾ ਪੈਲੇ ਵਾਲੇ, ਪਹਿਲਾਂ ਹਥ ਲਾ ਦ ਉਹਦੇ ਮਗਰ ਪੈ ਜਾਗਾ ਉਹਦੇ।
ਹਾਂ, ਏਦਾਂ ਕਰਦੇ ਨੇ, ਬੜੇ ਖ਼ਰਾਬ ਹੈਗੇ ਨੇ ਤੁਹਾਡੀ ਔਲਾਦ ਬੜੀ ਖ਼ਰਾਬ ਏ।
ਜ। ਤੁ ਤਾ ਕੁਛ ਬੋਲਦੀ ਨਹੀਂ। ਹੋ, ਅਰੇ ਮੋੜ ਜੋ ਯਾਰ।
ਤੁਹਾਡੇ ਬੱਚੇ ਵਾਜ਼ਾਂ ਵੀ ਕੱਢਦੇ ਨੇ।
ਬਿਲਕੁਲ- ਬਿਲਕੁਲ ਬੜਾ ਪਰੇਸ਼ਾਨ ਕਰਦੇ ਨੇ, ਬੜਾ ਦਿੱਕ ਕਰਦੇ ਨੇ, ਦੋਵੇਂ ਜਿੱਥੇ ਦੋਵੇਂ ਮਿਲ ਜਾ ਨਾ ਉੱਥੇ ਬਸ ਅੱਤ ਦੋਨਾ ਇਕੱਠ ਨੀ ਰੱਖਦੀ ਇਹਨਾਂ ਨੂੰ।
ਦੋਵਾਂ ਨੂੰ ਬੈਠਾਇਆ ਕਰੋ ਵੱਖਰੇ-ਵੱਖਰੇ ਕਮਰੇ ਚ'।
ਇਹ ਤਾਂ ਫਿਲਮ ਵੇਖ ਰੇ ਬਿਲਕੁਲ-ਬਿਲਕੁਲ ਸਹੀ ਗੱਲ ਦੋਵੇਂ ਜਨੇ ਕੱਠੇ ਹੋ ਜਨ ਮਾਰ ਲੜਨ ਲੱਗ ਜਾਂਦੇ ਨੇ ਦੋਵੇਂ ਆਪਸ ਵਿਚ।
ਅੱਛਾ ਜੀ।
ਹੋਰ।
ਰੱਖ ਕੇ ਕੁੱਟਿਆ ਕਰੋ ਤੁਸੀਂ।
ਦੇਖੋ ਲੜਦੇ ਨੇ ਦੋਵੇਂ ਆਪਸ ਚ' ਬਸ ਕੀ ਦੱਸਾਂ ਤੁਹਾਨੂੰ ਮੈਂ
ਬਿੱਲੀਆਂ ਵਾਲਾ।
ਬਿਲਕੁਲ ਬਹੁਤ ਲੜਦੇ ਨੇ ਬਹੁਤ ਸਾਢੇ ਸਤ ਗੁੁਰਦਾਰੇ ਪਿੱਚਰ ਵਿਖਾਈ ਜਾਏਗੀ ਚਲਾ ਜਾਈ, ਲੰਗਰ ਦੇ ਬੁਹੇ ਨਹੀਂ ਖੋਲਣਗੇ। ਹਾਂਜੀ। ਦੇਖੋ, ਬਿਲਕੁਲ ਸਹੀ ਗੱਲ ਐ, ਆਪਾਂ ਦੇਖੋ ਆਪਾਂ ਤਾਂ ਸਮਝਾਨੇ ਆਂ ਕਿ ਸਮਝ ਜਾਓ ਦੋਵੇਂ ਇੱਕੋ ਜਿਹੇ ਨੇ ਨਾ ਦੇਖੋ ਹੁਣ ਉਮਰ ਦਾ ਪਤਾ ਕਿੰਨਾ ਫਰਕ ਏ, ਤਾਂ ਵੀ ਲੜਦੇ ਰਹਿੰਦੇ ਨੇ ਆਪਸ
ਹਾਂਜੀ।
ਇੰਨੇ ਵੱਡੇ -ਵੱਡ ਹੋ ਗਏ ਨੇ ਅਕਲ ਹੀ ਨੀ ਹੈਗੀ ਦੱਸੋ ਵੱਡਾ ਕੁਛ ਕਹਿ ਦੇਗਾ ਛੋਟਾ ਮਾਰ ਪੈ ਛੋਟਾ ਕੁਛ ਵੱਡਾ ਮਗਰ ਪੈ ਜੇਗਾ।
ਹਾਂਜੀ, ਉਹ ਤੇ ਹੈ ਈ ਹੈ। ਏਦਾਂ ਨਹੀਂ ਕਰਨਾ ਚਾਹੀਦਾ, ਏਦਾਂ ਨਹੀਂ ਕਰਨਾ ਚਾਹੀਦਾ। ਇਦਾ ਮਤਲਬ ਦੋਵੇਂ ਭਰਾਵਾਂ ਨੂੰ ਮਿਲ- ਜੁਲ ਕੇ ਰਹਿਣਾ ਚਾਹੀਦਾ ਏ ਆ। ਮਿਲ- ਜੁਲ ਕੇ ਰਹੋਗੇ ਤੇ ਫੇਰ ਏਦਾਂ ਤੁਸੀਂ ਕਿਵੇਂ ਕਰੋਗੇ ਤੁਸੀਂ ਕਰੋਗੇ ਲੋਕੀ ਤਮਾਸ਼ਾ ਵੇਖਣਗੇ।
ਸੁਧਰਦੇ ਹੀ ਨੀ ਇਤਨੇ ਬਦਤਮੀਜ਼ ਬੱਚੇ ਨੇ ਨਾ ਹਜੇ ਵੀ ਦੇਖੋ ਇਹਨੇ ਪੱਗ ਬੰਨੀਏ। ਮੈਂ ਕਿਹਾ ਤੂੰ ਖੁੰਡੀਆਂ ਨੂੰ ਬੰਨ ਲੈ ਪੱਗ।
ਪਰ
ਬਸ ਮੈਂ ਤਾਨ ਕੀ ਦੱਸਾਂ ਮੈਂ ਤੇ ਬੜੀ ਦਿੱਕ ਆ ਇਹਨਾਂ ਕੋਲ ਮੈਂ ਤੇ ਕਹਿੰਨੀ ਤੇ ਇੱਕ ਦਿਨ ਮੰਮੀ ਘਰ ਭੇਜ ਦੇਣੀ ਆ, ਉੱਥੇ ਰਹਨਾ ਆ ਜਾਂਦਾ ਵਾਪਸ। ਅੱਪੂ ਨੀ ਕਰਵਾ ਦਗੀ
ਹੁ ਤੇ ਨੀ
ਅਲਬ ਕੋ ਲੜ ਤੇ ਕਗ ਕੋਸ਼ਿਸ਼ ਕਰਦੇ ਵੀ ਲੜਨ ਦੀ
ਮ ਤੇ ਬਿਠਾੋ ਰੋਂਂਦਾ ਜਾਗੇ
ਦੋਵੇ ਲੜਨ ਦੀ ਕੋਸ਼ਿਸ਼ ਕਰਦੇ ਹੋਏ ਨੇ, ਬਸ ਉਹ ਕੰਦਾ ਪੂਰੀ ਕਰਾਦੇ ਦੂਜੇ ਕਦਾ ਪੂਰੀ ਨੀ ਕਰਾਣੀ।
ਹੋਰ ਮਾਰ ਦੋ ਚਡਾ। ਸਾਡੇ ਤੇ ਨਹੀਂ ਲੜਦੇ ਸਾਡੇ ਤੇ ਬੜੇ ਅੱਛੇ ਨੇ। ਸਾਡੇ ਤੇ ਬੜੇ ਪਿਆਰੇ ਨੇ, ਸਾ ਸਾਡੇ ਤੇ ਬੜੇ ਨੋਣੇ ਨੇ। ਸਾਡੇ ਤੇ ਨਹੀਂ ਲੜਦੇ, ਸਾਡੇ ਤੇ ਪਰੇਸ਼ਾਨ ਵੀ ਨੀ ਕਰਦੇ।
ਨਹੀਂ-ਨਹੀਂ ਜੀ ਸਾਡੇ ਤੇ ਇੰਨੇ ਵੱਡੇ-ਵੱਡੇ ਪਰੇਸ਼ਾਨ ਕਰਦੇ ਨੇ, ਆਪਾਂ ਬੱਚਿਆਂ ਨੂੰ
ਨਾ- ਨਾ। ਸਾਡੇ ਵੀ ਲੜ-ਲੜ ਕੇ ਖੇਡਦੇ ਨੇ, ਆਪਣੇ ਆਪ ਇਕੱਲੇ-ਇਕੱਲੇ ਝੋਲਾ ਵੀ ਝੂਲ ਲੈਂਦੇ ਨੇ। ਮੰਮਾ ਦੀ ਸਾਰੀ ਗੱਲ ਮੰਨਦੇ ਨੇ, ਮੰਮਾ ਕਹਿੰਦੇ ਥੱਲੇ ਜਾਨਾਂ ਥੱਲੇ ਵੀ ਨਹੀਂ ਜਾਂਦੇ। ਮੰਮਾ ਜੋ ਕਹਿੰਦੀ ਹੈ ਨਾ ਉਹ ਕਰਦੇ ਨੇ ਬੜੇ ਸਿਆਣੇ ਹੈਗੇ ਨੇ।
ਸਾਡੇ ਬੜੇ ਪਰੇਸ਼ਾਨ ਨੇ ਜਿੱਥੇ ਦੋਵੇਂ ਇਕੱਠੇ ਹੋ ਜਾਣ ਆ, ਉਥੇ ਬਸ ਤੁਸੀਂ ਭੁੱਲ ਜਾਓ ਇਤਨਾ ਜ਼ਿਆਦਾ ਲੜਦੇ ਨੇ ਨਾ ਆਪਸ ਵਿੱਚ। ਮੈਂ ਤੇ ਬੜੀ ਪਰੇਸ਼ਾਨ ਆ ਇਹਨਾਂ ਕਲੋਂ। ਤੇ ਕਟਦਾ ਫੋਨ ਕਟਦਾ ਆਪਾਂ ਵੀ ਬੜੇ ਦਿੱਖ ਕਰਦੇ ਨੇ ਬੱਚੇ ਆਪਾਂ ਸਮਝਾਉਦੇ ਹਾਂ ਸਮਝਦੇ ਹੀ ਨਹੀਂ।
ਪਰ ਤਾਂ ਬੱਚੇ ਵੀ ਪਰੇਸ਼ਾਨ ਘੁਪੇ ਬੈਠੇ ਪਾਣੀ ਫ ਬੱਚੇ ਵੀ ਪਰੇਸ਼ਾਨ ਨੀ ਕਰਦੇ ਹੈਗੇ ਨਾਲੇ ਇੱਕ ਵਾਰੀ ਕਹਿ ਦੋ ਨਾ ਬੱਚਿਆਂ ਨੂੰ ਬੱਚੇ ਮੰਨ ਜਾਂਦੇ ਹੈਗੇ ਨੇ ਸਾਡੇ। ਲੜਦੇ ਵੀ ਨਹੀਂ ਹੈਗੇ, ਲੜਾਈਆਂ ਵੀ ਨਹੀਂ ਕਰਦੇ ਹੈਗੇ।
ਨਹੀਂ- ਨਹੀਂ ਤੇ ਸਾਡੇ ਤੇ ਬੜਾ ਪਰੇਸ਼ਾਨ ਕਰਦੇ ਨੇ। ਉਓਦਾਂ ਦੇ ਆਪਸ ਚ ਲੜਦੇ ਰਹਿਣਗੇ, ਆਪਸ ਚ ਉਹ ਕਰਦੇ ਰਹਿਣਗੇ।
ਨਹੀਂ ਸਾਡੇ ਨਹੀਂ ਲੜਦੇ ਆ।
ਸਾਡੇ ਤੇ ਅਰਾਮ ਨਾਲ ਮਿਲ ਜੁਲ ਕੇ ਖੇਡਦੇ ਨੇ, ਖਾਂਦੇ ਨੇ ਪੀਂਦੇ ਨੇ, ਟੀ ਵੀ ਵੀ ਦੇਖਦੇ ਨੇ। ਫੋਨ ਵੀ ਦੇਖਦੇ ਨੇ, ਸਭ ਕੁਛ ਕਰਦੇ ਨੇ।
ਬਿਲਕੁਲ ਜੀ ਸਾਡੇ ਤੇ ਵਾਹ-ਵਾਹ ਇਨੇ ਲੜਦੇ ਨੇ, ਇੰਨਾ ਲੜਦੇ ਨੇ ਜਦ ਦੋਵੇਂ ਇਕੱਠੇ ਹੋ ਜਾਣਾ ਤੁਸੀਂ ਮੰਨ ਲਓ ਕੁੱਤੇ ਔਰ ਬਿੱਲੀ ਵੀ ਫੇਲ ਹੋ ਜਾਣ।
ਹੁਣ ਮੇਰੀ ਬੇਟੀ ਪਾਣੀ ਮੰਗਦੀ ਦੇਖੋ ਮੈਂ ਪਾਣੀ ਪਿਆ ਦਿੱਤਾ ਹੈ, ਉਹਨੇ ਪਾਣੀ ਪੀ ਵੀ ਲਿਆਂ ਏ। ਇੰਨੀ ਸਿਆਣੀ ਹੈਗੀ। ਬੜੀ ਸਿਆਣੀ ਹੈਗੀ। ਪਰੇਸ਼ਾਨ ਵੀ ਨੀ ਕਰਦੀ, ਲੜਾਈ ਵੀ ਨੀ ਕਰਦੀ। ਆਰਾਮ ਨਾਲ ਬੈਠੀ ਰਹਿੰਦੀ ਹੈ, ਜੋ ਮੈਂ ਕਹਿੰਦੀ ਹਾਂ ਮੈਂ ਕਹਿੰ ਨੀਚੇ ਨੀ ਜਾਣਾ, ਨੀਚੇ ਵੀ ਨੀ ਜਾਂਦੀ ਆਰਾਮ ਨਾਲ ਆਪਣੇ ਕੋਲ ਬੈਠੀ ਰਹਿੰਦੀ ਏ, ਖੇਡਦੀ ਰਹਿੰਦੀ ਏ। ਮੇਰੀ ਗੱਲ ਮੰਨਦੀ ਸਾਰੀ।
ਬੜੇ ਵਧੀਆ। ਸਾਡੇ ਬੱਚੇ ਤੇ ਬੜਾ ਪਰੇਸ਼ਾਨ ਕਰਦੇ ਨੇ ਆਪਾਂ ਸਮਝਾ ਸਮੰਣਾ ਮੁੜ ਜਾਓ ਮੁੜ
ਨਹੀਂ ਮੈਂਰੀ ਤਾਂ ਸਾਰੀ ਗੱਲ ਮੰਨਦੀ ਏ ਮੇਰੀ ਬੇਟੀ। ਚਲੋ ਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਾ। ਫੇਰ ਕਰਦੇ ਆ ਗੱਲ ਓਕੇ ਜਿ ਸਤ ਸ਼੍ਰੀ ਅਕਾਲ।